ਹੈਲੋ ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ- ਚਾਲ ਏ
ਆਹ ਕਰਦੀ ਹਟੀ
ਬਸ ਮੈਂ ਠੀਕ ਆ, ਤੁਸੀਂ ਕਿੱਥੇ ਬੈਠੇ ਹੋਏ ਓ ਤੁਹਾਡੀ ਨਾ ਬੜੀ ਹਵਾ ਦੀ ਆਵਾਜ਼ ਆਂਉਦੀ ਪਈ ਏ।
ਇੱਕ ਮਿੰਟ ਮੈਂ ਜਰਾ ਨਾ ਬੰਦ ਕਰ
ਲੱਗਦਾ ਕੂਲਰ ਦੇ ਅੱਗੇ ਬੈਠੇ ਹੋਏ ਓ ਤੁਸੀਂ, ਹੈਂ।
ਹਾਂਜੀ ਬੜੀ ਗਰਮੀ ਹੋਈ ਪਈ ਏ ਨਾ।
ਹਾਂ, ਮੌਸਮ ਦਾ ਨਾ ਕੁੱਛ ਪਤਾ ਨੀ ਲੱਗਦਾ। ਬਾਰਿਸ਼ ਹੋ ਜਾਂਦੀ ਐ, ਮੌਸਮ ਵਧੀਆ ਹੋ ਜਾਂਦਾ। ਨਾ ਹੁਣ ਤੇ ਬਹੁਤ ਸੋਹਣੀ ਆਵਾਜ਼ ਆਂਉਦੀ ਪਈ ਏ।
ਹਾਂਜੀ, ਹੁਣ ਠੀਕ ਹੋਏ।
ਹੋਰ ਕੀ ਕਰਦੇ ਪਏ ਓ?
ਕੁੱਛ ਨਈ ਬਸ ਬੈਠੇ ਹੋਏ ਸੀ। ਅ ਤੁਹਾਡੇ ਪਿੱਛੇ ਤੁਹਾਡੇ ਪਿੱਛੋਂ ਵੀ ਬੱਚਿਆਂ ਦੀ ਆਵਾਜ਼ ਆ ਰੀ ਏ।
ਬਸ ਮੇਰੀ ਬੇਟੀ ਹੈਗੀ ਐ ਛੋਟੀ ਬਸ ਛੁੱਟੀਆਂ ਹੋਈਆਂ ਵੀਆਂ ਨੇ। ਬਸ ਆਹੀ ਕੁੱਛ ਹੁੰਦਾ ਪਿਆ ਪੂਰਾ ਦਿਨ। ਸਕੂਲ ਜਾਂਦੇ ਨੇ ਮੈਂ ਤੇ ਕੈਨੀ ਆ ਆਰਾਮ ਮਿਲਦਾ ਮੈਨੂੰ ਤੇ। ਵੇਲੀ ਹੋ ਜਾਂਨੀ ਆ ਮੈਂ ਸਵੇਰੇ ਨਾਲ ਪਰ ਹੁਣ ਛੁੱਟੀਆਂ ਬੱਚਿਆਂ ਦੀਆਂ। ਮੈਂ ਕੈਨੀ ਆ ਵੇਲੀ ਨੀ ਹੁੰਦੀ ਮੈਂ ਤੇ ਏਨਾਂ ਤੋਂ। ਕਦੇ ਕੁੱਛ ਬਣਾ ਦੋ ਕਦੇ ਕੁਛ ਬਣਾ ਦੋ।
ਹੋਰ ਰਹਿਗੀਏ ਫੇਰ ਤੁਸੀਂ ਆਪਣਾ ਟਾਈਮ ਕਿਵੇਂ ਮੈਨੇਜ ਕਰਦੇ ਓ?
ਬਸ ਇੱਕ ਤੇ ਲੜਾਈਆਂ ਜੇੜੀ ਇੰਨੀਆਂ ਹੁੰਦੀਆਂ ਸੀ ਤੇ ਲੜਾਈਆਂ ਈ ਬੜੀਆਂ ਹੁੰਦੀਆਂ ਵੀਆਂ ਸੀ। ਸਾਡੇ ਈ ਚ ਆਪਸ ਭੈਣਾਂ ਦੇ ਵਿੱਚ ਐ ਲੜਾਈਆਂ ਬੜੀਆਂ ਹੁੰਦੀਆਂ ਪਈਆਂ ਨੇ ਤੁਸੀਂ ਕੈ ਲੋ। ਬਸ ਓਨੂੰ ਮੈਂ ਕੈਦਾ ਵੀ ਮੈਂ ਦੀਦੀ ਨੂੰ ਮੋਲ ਲੈ ਕੇ ਜਾਵਾਂਗੀ। ਓ ਕੈਂਦੀ ਕਿ ਫਿਰ ਤੁਸੀਂ ਮੈਨੀ ਲੈ ਕੇ ਜਾਓਗੇ ਪਾਣੀ ਦੀ ਬੋਟਲ ਹੋਏਗੀ ਓ ਸਾਰੀ ਗਿਰਾ ਦੇਗੀ। ਬੈਡ ਦੇ ਉੱਤੇ। ਕੋਈ ਚੀਜ਼ ਹੋਏਗੀ ਓ ਮਤਲਬ ਗੁੱਸਾ ਤੇ ਇੰਨਾ ਹੈਗਾ ਮੈਂ ਤੁਹਾਨੂੰ ਦੱਸ ਨੀ ਸਕਦੀ।। ਕਿੰਨਾ ਗੁੱਸਾ ਐ ਸਾਡੇ ਵਿੱਚ।
ਓਹੋ ਛੋਟੀ ਜੀ ਹੈਜੇ ਤੇ ਹਜੇ
ਏਹੀ ਹਾਲ ਏ।
ਨਹੀਂ ਸਾਡੇ ਘਰ ਤੇ ਸਾ ਤੁਹਾਡੇ ਘਰ ਬੱਚੇ ਛੋਟੇ ਆ ਨਾ ਸਾਡੇ ਘਰ ਸਾਰੇ ਵੱਡੇ ਹੋ ਗਏ ਆ।
ਅੱਛਾ ਨਹੀਂ ਛੋਟਾ ਹੈਗਾ ਤੇ ਵੀ ਤੁਹਾਡੇ ਘਰ
ਹਾਂ ਉਹ ਛੋਟਾ ਜਿਹਾ ਹੈਗਾ ਹੈ ਉਹ ਵੀ ਵੱਡਿਆਂ ਚ ਵੱਡਾ ਹੀ ਹੋ ਗਿਆ ਹੁਣ
ਹਾਂ ਇਹ ਵੀ ਗੱਲ ਸਹੀ ਹੈ ਵੱਡੀਆਂ ਚ ਵੱਡਾ ਹੋ ਗਿਆ।
ਹਾਂ ਉਹ ਮਤਲਬ ਇੰਨੀ ਤੰਗ ਨਹੀਂ ਕਰਦਾ ਹਾਂ ਪਰ ਗੁੱਸ ਸਾਨੂੰ ਆਉਂਦਾ ਹੈ ਤੇ ਫੇਿਰ ਆਉਂਦਾ ਪਰ ਉਹ ਆਪਣੇ ਚ ਹੀ ਖੇਡਦਾ ਰਹਿੰਦਾ ਏ।
ਹ ਅੱਛਾ।
ਹਾਂ ਸਾਡੀ ਗਲੀ ਚ ਇੰਨੇ ਬੱਚੇ ਨੀ ਹੈਗੇ ਨਾ ਕੱਲਾ ਈ ਹੈਗਾ ਏ ਓ ਔਰ ਸਾਰੇ ਵੱਡੇ ਵੱਡੇ ਹੀ ਨੇ ਤੇ ਹਾਂ ਤੇ ਵੱਡਿਆਂ ਚ ਬਸ ਵੱਡਾ ਹੋ ਗਿਆ ਏ
ਹੂੰ।
ਹਾਂ ਤੁਹਾਡੇ ਘਰ ਛੋਟੇ-ਛੋਟੇ ਬੱਚੇ ਆ
ਹਾਂ।
ਹੂੰ।
ਪਾਪਾ ਕੀ ਫੋਨ ਪੇ ਹੂੰ। ਗੇਮ ਖੇਲ ਰੀ ਐ ਗੇਮ।
ਕਿਆ ਪਿੱਛੋਂ
ਹਾਂ ਬਸ ਓਦੇ ਕੋਲ ਫੋਨ ਐ ਵੱਡੀ ਭੈਣ ਕੋਲ ਤੇ ਬਸ ਹਲੇ ਤਿੰਨ ਸਾਲ ਦੀ ਹੈਗੀ ਏ ਕੈਂਦੀ ਤੁਸੀਂ ਮੈਨੂੰ ਵੀ ਫੋਨ ਲੈ ਉਦੋਂ ਕਹਿੰਦੀ ਐ ਦੀਦੀ ਕੋਲ ਫੋਨ ਹੈਗਾ ਤੇ-ਤੇ ਉਹਦੇ ਕੋਲ ਫੋਨ ਹੈਗਾ ਸੀ ਪੁਰਾਣਾ ਕੋਈ ਘਰ ਦੇ ਵਿੱਚ ਪਿਆ ਹੈਗਾ ਸੀ। ਤੇ ਜਿਵੇਂ ਸਕੂਲ ਵਗੈਰਾ ਦਾ ਕੰਮ ਆਉਂਦਾ ਹੈਗਾ ਤੇ ਉਹਨੂੰ ਤਾਂ ਦੇਤਾ ਹੈਗਾ ਉਹ ਫੋਨ ਵੀ ਜਿਵੇਂ ਸਕੂਲ ਤੋਂ ਮੈਸਜ ਆਂਦੇ ਹੈਗੇ ਨੇ ਜੂਮ ਮੀਟਿੰਗ ਅਟੈਂਡ ਕਰਨੀ ਹੁੰਦੀ ਸੀ। ਪ੍ਰੋਜੈਕਟ ਵਗੈਰਾ ਦੇ ਲਈ ਤੇ ਤਾਂ ਮੈਂ ਉਹਨੂੰ ਉਹ ਫੋਨ ਦਿੱਤਾ ਹੋਇਆ ਤੇ ਇਹਨੂੰ ਇਹ ਲੱਗਦਾ ਹੈਗਾ ਵੀ ਦੀਦੀ ਕੋਲ ਫੋਨ ਹੈਗਾ ਮੇਰੇ ਕੋਲ ਫੋਨੇ ਨਹੀਂ ਆਇਆ।
ਓ ਹੋੋ
ਤੇ ਹੁਣ ਪਾਪਾ ਮੈਨੂੰ ਫੋਨ ਲੈਦੋ- ਪਾਪਾ ਮੈਨੂੰ ਫੋਨ ਲੈਦੋ ਇਸ ਚੀਜ਼ ਲੜਾਈ ਹੁੰਦੀ ਰਹਿੰਦੀ ਹੈ ਸਾਡੇ ਘਰ ਤੇ।
ਕਿ ਫੋਨ ਲੈਦੋ।
ਹਾਂ, ਮੈਨੋ ਪਿੰਕ ਫੋਨ ਲੈਣਾ ਹੈ ਪਲੇਵੇ ਜਾਂਦੀ ਹੈ ਬੇਟੀ ਮੇਰੀ ਹਲੇ ਸਕੂਲ ਨਹੀਂ ਜਾਂਦੀ। ਤੇ ਜਦੋਂ ਉਹਨੂੰ ਮੈਂ ਪਲੇਵੇ ਤੋਂ ਲੈ ਕੇ ਆਉਂਦੀ ਹੈਗੀ ਹਾਂ ਤੁਸੀਂ ਕਹਿ ਲਓ ਰਸ ਰਸਤੇ ਦੇ ਵਿੱਚ ਦੁਕਾਨਾਂ ਜਿਹੜੀਆਂ- ਜਿਹੜੀਆਂ ਆਉਣਗੀਆਂ ਉਹ ਸਾਰੀਆਂ ਚੀਜ਼ਾਂ ਜਗੇਏਗੀ ਮੰਨ ਲੈ ਦੋ ਅਗਰ ਰਸਤੇ ਦੇ ਵਿੱਚ ਫਰੂਟ ਜਾਂ ਮਤਲਬ ਸ਼ੇਕ ਦੀ ਦੁਕਾਨ ਆਏਗੀ ਮੰਮਾ ਮੈਂਗੋ ਜੂਸ ਪੀਣਾ ਮੈਂ ਕਿਹਾ ਠੀਕ ਹੈ ਮੈਂ ਲੈ ਦਿੰਦੀ ਹਾਂ। ਫੇਰ ਅੱਗੇ ਜਾ ਕੇ ਅਹ ਡਾਕਟਰ ਦੀ ਦੁਕਾਨ ਆਏਗੀ, ਜਿਵੇਂ ਡਾਕਟਰ ਦਾ ਕਲੀਨਿਕ ਆਏਗਾ ਮੰਮਾ ਤੁਸੀਂ ਟੀਕਾ ਲਵਾਨਾ। ਨੀ ਜਾਣਾ ਟੀਕਾ ਲਵਾਓ, ਮੈਂ ਕਿਹਾ ਠੀਕ ਹੈ ਫੇਰ ਅੱਗੇ ਮੋਬਾਇਲਾਂ ਦੀ ਸ਼ੋਪ ਪਏਗੀ ਮੰਮਾ ਤੁਸੀਂ ਮੈਨੂੰ ਪਿੰਕ ਮੋਬਾਇਲ ਲੈ ਕੇ ਦੇਣਾ ਸੀ, ਮੈਂ ਕਿਹਾ ਮੈਂ ਲੈ ਦਿੰਦੀ ਹਾਂ ਪਾਪਾ ਕੋਲ। ਪੈਸੇ ਲੈਆਨਿਆ ਆ।
ਹਾਂ, ਔ-ਹੋ ਪਿੰਕ ਮੋਬਾਈਲ ਲੈਦੋ।
ਹਾਂ, ਜਦ ਤੱਕ ਅਸੀਂ ਘਰ ਨਹੀਂ ਪਹੁੰਚਦੇ ਹੈਗੇ ਪਲੇਵੇ ਤੋਂ ਘਰ ਤੱਕ ਜੋ-ਜੋ ਦੁਕਾਨਾਂ ਆਉਂਦੀਆਂ ਉਹ ਸਾਰੀ- ਸਾਰੀ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ।
ਅਛਾ, ਚਲੋ ਕੋਈ ਗੱਲ ਨੀ ਲੈ ਦਿਆ ਕਰੋਂ ਸਾਰੀ ਚੀਜ਼ਾਂ। ਹਾਂ।
ਹੋਰ ਸੁਣਾਓ ਤੁਸੀਂ ਸੁਣਾਓ ਕਿਵੇਂ ਕਰਦੇ ਪਏਹੋ ਟਾਈਮ ਪਾਸ ਤੁਸੀਂ, ਮੇਰਾ ਤੇ ਬੱਚਿਆਂ ਦੇ ਨਾਲ ਹੁੰਦਾ ਵੀ ਟਾਈਮ ਪਾਸ ਤੁਸੀਂ ਕਿਵੇਂ ਕਰਦੇ ਪਿਏ ਹੋ?
ਬਸ ਕੁਛ ਨਹੀਂ ਥੋੜਾ ਬਹੁਤਾ ਕੀ ਕਹਿੰਦੇ ਨੇ ਕੰਮ ਹੋ ਜਾਂਦਾ ਉਹ ਕਰ ਲੈਂਦੇ ਆ। ਬਸ ਜ਼ਿਆਦਾ ਕੁਛ ਤਾਂ ਨਹੀਂ ਐਵੇਂ ਦਿਨ ਨਿਕਲ ਜਾਂਦਾ ਦੇਖੋ ਦਿ ਅੱਜ-ਕੱਲ੍ਹ ਦਿਨ ਤੇ ਪਤਾ ਹੀ ਨਹੀਂ ਲੱਗਦੇ ਕਿੱਥੇ ਗਏ?
ਹਾਂ, ਇਹ ਤੇ ਹੈ ਹੀ ਹੈ।
ਹੂੰ, ਬਸ ਹੁਣ ਅ ਇੱਕ ਦੇਖਦੇ ਪਏ ਹਾਂ ਹੁਣ, ਅੱਗੇ ਜਿਵੇਂ ਕਿ ਦੋ ਮਹੀਨੇ ਬਾਅਦ ਹੁਣ ਕਾਲਜ ਵੀ ਖੁ ਖੁੱਲ ਜਾਣੇ ਆ ਇੱਕ ਮਹੀਨੇ ਬਾਅਦ।
ਅੱਛਾ।
ਬਸ ਉਹਦੀ ਤਿਆਰੀਆਂ ਹੁਣ ਕਰਾਂਗੇ।
ਹੂੰ। ਤੇ ਹੁਣ ਫੇਰ ਤੁਸੀਂ ਮਤਲਬ ਆਪਣੇ ਕੱਪੜੇ ਵਗੈਰਾ ਫਿਰ ਲੈ ਕੇ ਕੁੱਛ ਰੱਖੇ ਹੋਏ ਨੇ। ਕਿਉਂਕਿ ਜਦੋਂ ਮੈਂ ਕਾਲਜ ਮੈਂ ਆਪਣਾ ਸ਼ੁਰੂ ਕਰਨਾ ਸੀ ਨਾ। ਤੇ ਮੈਂ ਤੇ ਆਪਣੇ ਕਿੰਨੇ ਸਾਰੇ ਸੂਟ ਕੁੁਰਤੀ ਵਗੈਰਾ ਨਾ ਮੈਂ ਪਹਿਲੇ ਹੀ ਜਿਵੇਂ ਖ਼ਰੀਦ ਲਏ ਸੀ ਚੱਪਲਾਂ ਹੋ ਗਈਆਂ। ਵੀ ਮੈਂ ਕੋਲਜ ਇਹ ਪਾ ਕੇ ਜਾਵਾਂਗੀ।
ਮਤਲਬ ਜੋ ਜਿਹੇ ਕੋਲਜ ਵਿੱਚ ਤੁਸੀਂ ਜਾਂਦੇ ਸੀ ਉਹ ਮਤਲਬ ਯੂਨੀਫਾਰਮ ਵਾਲਾ ਨਹੀਂ ਸੀ।
ਨਾ, ਯੂਨੀਫਾਰਮ ਵਾਲਾ ਨਹੀਂ ਹੈਗਾ ਸੀ ਸਾਡਾ ਕੋਲੇਜ
ਅੱਛਾ, ਸਾਡਾ ਯੂਨੀਫਾਰਮ ਵਾਲਾ ਏ।
ਅੱਛਾ, ਚਲੋ। ਫਿਰ ਤਾਂ ਥੁਹਾਨੂੰ ਮਹਿਸੂਸ ਹੀ ਨਹੀਂ ਹੋਏਗਾ, ਤੁਸੀਂ ਕੌਲਜ ਗਏ ਉ ਤੁਸੀਂ ਹੈਨਾ ਤੁਹਾਨੂੰ ਇਵੇ ਲੱਗੇਗਾ ਆਪਾਂ ਸਕੂਲ ਹੀ ਚੱਲੇ ਹੈਗੇ ਹਾਂ।
ਹਾਂ, ਉੱਥੇ ਯੂਨੀਫਾਰਮ ਵਾਲਾ ਕਾਲਜ ਹੈਗਾ ਤੇ ਮੈਡੀਕਲ ਵਿਚ ਜਿੰਨੀ ਵੀ ਯੂਨੀਵਰਸਿਟੀ ਜੋ ਹੁੰਦੀਆਂ ਯੂਨੀਫਾਰਮ ਵਾਲੀ ਹੁੰਦੀ ਏ ਜ਼ਿਆਦਾਤਰ।
ਅੱਛਾ।
ਹੂੰ।
ਤੇ ਅਸੀਂ ਤੇ ਜਦੋਂ ਸਕੂ ਸਕੂਲ ਜੇ ਕਾਲਜ ਜਦੋਂ ਸਾਡਾ ਫਸਟ ਡੇ ਹੈਗਾ ਸੀ ਮੈਂ ਕਵਾਂ ਸਾਰੇ ਇੰਨੇ ਤਿਆਰ ਸੋਹਣੇ-ਸੋਹਣੇ ਬਣ ਕੇ ਆਏ ਸੀ ਬੱਚੇ। ਇਵਨ ਜਦੋਂ ਅਸੀਂ ਕਲਾਸ ਰੂਮ ਦੇ ਵਿੱਚ ਐਂਟਰ ਕੀਤਾ ਨਾ ਹਰ ਕਿਸੇ ਨੂੰ ਜਿਵੇ ਇੱਕ ਤਰ੍ਹਾਂ ਦਾ ਕਰੇਜ ਹੁੰਦਾ ਹੈਨਾ? ਨਾ ਸਕੂਲ ਲਾਈਫ ਖ਼ਤਮ ਕਰਕੇ ਆਪਾਂ ਕਾਲਜ ਲਾਈਫ ਸਟਾਰਟ ਕਰਨੀ ਏ ਆਪਾਂ ਫਸਟ ਡੇ ਹੈਗਾ ਹੈ। ਕਮਰੇ ਦੇ ਵਿੱਚ ਨਾ ਹਰ ਕ ਕੋਈ-ਹਰ ਕੋਈ ਬਹੁਤ ਅੱਛਾ ਡਰੈਸਅੱਪ ਹੋ ਕੇ ਆਇਆ ਸੀ, ਬਹੁਤ ਸੋਹਣਾ ਡਰੈਸਅਪ ਹੋਕੇ ਗਏ ਸੀ ਈਵਨ ਜਦੋਂ ਅਸੀਂ ਕਲਾਸ ਦੇ ਵਿੱਚ ਬੈਠੇ ਨਾ। ਕਲਾਸ ਦੇ ਵਿੱਚ ਇੰਨੀ ਤੁਸੀਂ ਕਹਿ ਲਓ ਪਰਫਿਊਮ ਦੀ ਸਮੈਲਸ ਆ ਰਹੀਆਂ ਸੀ ਨਾ, ਮਤਲਬ ਪੂਰਾ ਕਮਰਾ ਇੰਨਾ ਫਰੈਗਨੈਂਟ ਕਰ ਰਿਹਾ ਸੀ ਨਾ। ਤੇ ਸਾਨੂੰ ਇੱਕ ਮੈਮ ਨੇ ਕੋਂਪਲੀਮੈਂਟ ਵੀ ਕੀਤਾ ਸੀ ਵੀ ਇਸ ਕਮਰੇ ਦੇ ਵਿੱਚ ਇੰਨੀ ਜ਼ਿਆਦਾ ਮਤਲਬ ਫਰੈਗਨੈਂਸ ਹੈਗੀ-ਹੈਗੀ ਹੈਨਾ ਬੀ ਹੋਰ ਕਿਸੇ ਕਲਾਸ ਵਿੱਚ ਨਹੀਂ ਹੈਗੀ ਵੀ ਪੂਰਾ ਜਿਵੇਂ ਬੱਚੇ ਤਿਆਰ ਹੋ ਕੇ ਸੈਂਟ-ਵੈਂਟ ਲਗਾ ਕੇ ਆਏ ਹੈਗੇ ਸੀ। ਪੂਰੇ ਟੋਪ ਤਿਆਰ ਹੋ ਕੇ ਆਏ ਸੀ।
ਹਾਂ, ਉਹ ਕਰੇਜ਼ ਹੁੰਦਾ ਨਾ ਦੇਖੋ ਔ ਵੈਸੇ ਵੀ ਐਵੇਂ ਰੋ ਅਗਰ ਤੁਸੀਂ ਹਰ ਕਿ ਕਿਧਰੇ ਵੀ ਜਾ ਰਹੇ ਹੋ ਮਤਲਬ ਕਿਧਰੇ ਵੀ ਜਾ ਰਹੇ ਓ? ਤੇ ਆਪਣੇ-ਆਪ ਨੂੰ ਵੈਲ ਡਰੈਸਡ ਕਰਕੇ ਹੀ ਜਾਣਾ ਚਾਹੀਦਾ ਏ ਕਿਉਂਕਿ ਤੁਹਾਡੇ ਡਰੈਸਪ ਤੋਂ ਉਹੀ ਪਰਸੈਲਿਟੀ ਸਮਝ ਆ ਜਾਂਦੀ ਏ।
ਹਾਂ, ਉਹ ਤੇ ਹੈਹੀ ਏ ਉਹ ਕਹਿੰਦੇ ਨਾ ਫਸਟ ਇਮਪਰੈਂਸ਼ਨ ਇਜ ਦਾ ਲਾਸਟ
ਫਸਟ ਇਮਪਰੈਸ਼ਨ ਹਾਂ, ਉਹੀ ਆ ਅਗਰ ਤੁਸੀਂ ਆਪਣੇ ਕੱਪੜੇ ਜਿਵੇਂ ਕਿੱਥੇ ਵੀ ਜਾ ਰੇ ਹੋ ਛੋਟੀ-ਮੋਟੀ ਜਗ੍ਹਾ ਤੇ ਵੀ ਜਾ ਰੇ ਹੋ। ਤੇ ਆਪਣੇ-ਆਪ ਨੂੰ ਵੈਲ ਡ੍ਰੈੱਸ ਕੁਛ ਵਖਰੇ ਤਰੀਕੇ ਨਾਲ ਤਿਆਰ ਹੋ ਕੇ ਜਾਓ ਹੈਨਾ ਕੰੰਘੀ-ਵੰਗੀ ਕਰਕੇ ਜਾਓ। ਤੈ ਉਥੋਂ ਈ ਤੁਹਾਡੀ ਫਿਫਟੀ ਪਰਸੈਂਟ ਸਮਝ ਆ ਜਾਦਾ ਕਿ ਤੁਸੀਂ ਕਿੰਨੇ ਹਾਰਡ ਵਰਕਿੰਗ ਓ? ਜਾਂ ਤੁਹਾਡੀ ਸੋਚ ਕੀ ਏ ਤੁਸੀਂ ਕਿੱਦਾਂ ਦੇ ਹੋਵੋਗੇ ਉਹ ਓ ਤੁਹਾਨੂੰ ਪਤਾ ਲੱਗ ਜਾਂਦਾ ਬੰਦੇ ਦਾ।
ਉਹ ਤੇ ਹੈਹੀ ਹੈ, ਤੁਸੀਂ ਇਦਰੋ ਬਾਹਰ ਜਾ ਤੁਸੀਂ ਕੀ ਪ੍ਰੈਫਰ ਕਰਦੇ ਹੋ ਮਤਲਬ ਕੀ ਪਾਉਣਾ ਪ੍ਰੈਫਰ ਕਰਦੇ ਹੋ ਤੁਸੀਂ ਸੂਟ ਪਾਉਂਦੇ ਹੋ ਜਾਂ ਜੀਨਸ? ਟੋਪ ਵਗੈਰਾ
ਦੇਖੋ ਮੈਂ ਤੇ ਇਹ ਸਮਝਦੀ ਹਾਂ ਕਿ ਜਗਾ ਦੇ ਹਿਸਾਬ ਨਾਲ ਨਾ ਆਪਣਾ ਅਟਾਇਰ ਪਾ ਕੇ ਜਾਣਾ ਚਾਹੀਦਾ ਹੈ। ਜਿਵੇਂ ਗੁਰਦੁਆਰੇ ਜਾ ਰਹੇ ਆ ਤੇ ਗੁਰਦੁਆਰੇ ਜੀਨਸ ਟੋਪ ਪਾਣਾ ਬਿਲਕੁਲ ਨੀ ਅੱਛਾ ਲੱਗਦਾ।
ਹੂੰ।
ਗੁਰਦੁਆਰੇ ਤੇ ਪ੍ਰੋਪਰ ਸੂਟ ਹੈਨਾ ਪੂਰਾ-ਪੂਰਾ ਸਹੀ ਤਰੀਕੇ ਨਾਲ ਇਹ ਵੀ ਸੂਟ ਇਹ ਵੀ ਨਾ ਹੋਏ ਕਿ ਸੂਟ ਸਲੀਵਲੈਸ ਹੋਏ ਇਹ ਪੈਂਟਾਂ ਉਪ ਚਾਂ-ਚਾਂ ਬਿਲਕੁਲ ਸਹੀ ਤਰੀਕੇ ਦੀ ਪੈਂਟ ਹੋਏ ਅ ਸ਼ਰਟ ਵੀ ਅੱਛੀ ਖਾਸ ਹੋਏ ਨਾਲੇ ਚੁੰਨੀ ਹੋਏ ਤੇ ਸੂਟ ਪਾ ਕੇ ਜਾਓ ਗੁਰਦੁਆਰੇ ਹੁਣ ਤੁਸੀਂ ਕਿੱਥੇ ਪਾਰਟੀ, ਫੰਕਸ਼ਨ ਤੇ ਜਾ ਰਹੇ ਓ ਉੱਥੇ ਡਰੈਸ ਪਾ ਕੇ ਜਾਓ ਹੁਣ ਮ ਕੇ ਜਾ ਰਹੇ ਉ ਤੇ ਤੁਸੀਂ ਜੀਨ ਸਟੋਪ ਪਾ ਜਾਓ ਤੇ ਐਵੇਂ ਹਰ-ਹਰ ਹਰ ਇੱਕ ਜਗ੍ਹਾ ਦੀ ਹਰ ਇੱਕ ਕੰਮਫਰਟੇਬਲ ਇਨਟਾਇਰਡ ਹੁੰਦੀ ਹੈ।
ਹਾਂ। ਬਿਲਕੁਲ ਸ ਸਹੀ ਕਿਹਾ ਤੁਸੀਂ, ਮੈਂ ਤੇ ਆਪ ਇਸ ਚੀਜ਼ ਨੂੰ ਐਗਰੀ ਕਰਦੀ ਅ ਵੀ ਗੁਰਦੁਆਰੇ ਤੇ ਕਦੇ ਵੀ ਜੀਨਸ ਟੋਪ ਵਗੈਰਾ ਜਾਂ ਦੂਜੀ ਚੀਜ਼ਾਂ ਨੀ ਪਾ ਕੇ ਜਾਣੀ ਚਾਹੀਦੀਆਂ ਨਾ। ਹਮੇਸ਼ਾ ਸੂਟ ਪਾ ਕੇ ਜਾਣਾ ਚਾਹੀਦਾ, ਕਿਉਂਕਿ ਇਹਦੇ ਨਾਲ ਪਤਾ ਕੀ ਹੁੰਦਾ ਦੂਜੇ ਦਾ ਧਿਆਨ ਵੀ ਡਿਸਟਰ੍ਰੈਕਟ ਹੁੰਦਾ ਹੈ। ਹੈਨਾ ਤੁਹਾਡੀ ਮਤਲਬ ਅਟਾਇਰ ਤੋਂ ਪਹਿਨਾਵੇ ਤੋਂ ਤੇ ਹਮੇਸ਼ਾ ਅੱਜ ਤਾਂ ਵੀ ਆਪਾਂ ਇੱਕ ਚੰਗੇ ਪਾਸੇ ਚੱਲ ਰਹੇ ਹੈਗੇ ਹਾਂ, ਹਮੇਸ਼ਾ ਇੱਕ ਅੱਛਾ ਜਿਹਾ ਡਰੈਸਅਪ ਕਰਕੇ ਚਲੀਏ ਆਪਾਂ ਭੜਕਾਊ ਜਾਂ, ਉਸ ਤਰ੍ਹਾਂ ਦਾ ਦੂਜੇ ਨੂੰ ਹੈਨਾ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਨਾ ਚਲੀਏ।
ਵੀ ਅਗਰ ਤੁਸੀਂ ਹੋਰ ਕਿਧਰੇ ਵੀ ਜਾ ਰਹੇ ਹੋ ਤੇ ਮਤਲਬ ਆਪਣੇ ਆਪ ਨੂੰ ਠੀਕ ਤਰ੍ਹਾਂ ਜੀ ਅਗਰ ਮੰਨ ਲਓ ਜਿਵੇਂ ਕੋਈ ਡਰੈਸ ਹੁੰਦੀ ਉਹ ਸਾਡੇ ਵਾਸਤੇ ਨਹੀਂ ਬਣੀ ਹੁੰਦੀ ਆ। ਜਾਂ ਕਹਿ ਲਓ ਕਿ ਸਾਡਾ ਬੋਡੀ ਵੇਟ ਥੋੜ੍ਹਾ ਜਿਆਦਾ ਪਤਲਾ ਏ ਜਾਂ ਥੋੜ੍ਹਾ ਜ਼ਿਆਦਾ ਏ। ਤੇ ਉਹਦੇ ਤੇ ਸਾਨ ਸੂਟ ਨਹੀਂ ਸਾਨੂੰ ਅਵੋਇਡ ਕਰਨੀ ਚਾਹੀਦੀ ਹੈ ਕਿਉਂਕਿ ਫਿਰ ਉਹਦੇ ਤੇ ਨਾ ਤੁਹਾਡੀ ਬੋਡੀ ਬੜੀ ਘਰ ਚ ਦਿੰਖਦੀ ਹੈ ਔਰ ਲੋਕਾਂ ਦਾ ਸਾਰਾ ਧਿਆਨ ਸਾਡੇ ਤੇ ਆਉਂਦਾ ਏ।
ਹੂੰ ਬਿਲਕੁਲ ਸਹੀ ਗੱਲ
ਕੱਪੜਾ ਪਾਉਣਾ ਚਾਹੀਦਾ ਤੇ ਤੁਹਾਨੂੰ ਸੂਟ ਕਰ ਰਿਆ।
ਹਾਂ ਹੋਰ ਅਜ ਦੁਪਹਿਰੇ ਕੀ ਬਣਾਇਆ ਤੁਸੀਂ
ਅੱਜ ਅਸੀਂ ਦੁਪਹਿਰੇ, ਕੀ ਬਣਾਇਆ ਅੱਜ ਅਸੀਂ ਦੁਪਹਿਰੇ
ਹਮ
ਛੋਲੇ ਬਣਾਏ ਸੀ
ਚਿੱਟੇ ਬਣਾਏ ਨੇ ਕਾਲੇ
ਚਿੱਟੇ ਬਣਾਏ ਨੇ
ਅੱਛਾ ਅਸੀਂ ਹੁਣ ਨਾਸ਼ਤੇ ਦੇ ਵਿੱਚ ਖਾਧੇ ਹੈਗੇ ਨੇ, ਕੋਈ ਸਬਜ਼ੀ ਨੀ ਹੈਗੀ ਸੀ ਸਾਡੇ ਨਾਸ਼ ਨਾਸ਼ਤੇ ਦੇ ਵਿੱਚ, ਤੇ ਫਿਰ ਮੈਂ ਸਰਦਾਰ ਜੀ ਨੂੰ ਕਿਹਾ ਮੈਂ ਕਿਹਾ ਨਾਸ਼ਤੇ ਚ ਕੁਛ ਨੀ ਹੈ ਵੀ ਤੁਸੀਂ ਬਾਜ਼ਾਰੋਂ ਛੋਲੇ ਲਿਆ ਦੋ ਦੇ ਦੋ, ਬਸ ਫੇਰ ਅਸੀਂ ਚਿੱਟੇ ਛੋ ਛੋਲਿਆਂ ਦੇ ਨਾਲ ਨਾਸ਼ਤਾ ਕਰ ਲਿਆ, ਪਰਾਂਠੇ ਵਗੈਰਾ ਬਣਾ ਲਈ
ਅੱਛਾ, ਅੱਛਾ ਤੇ ਤੁਸੀਂ ਮਤਲਬ ਬਾਜ਼ਾਰ ਤ ਇਹ ਮਤਲਬ ਨਾਸ਼ਤੇ ਚ ਬਾਜ਼ਾਰ ਦਾ ਖਾਧਾ ਅੱਜ ਛੋਲੇ
ਹਾਂ ਵੀ ਕਈ ਵਾਰ ਕਦੇ ਕੁਛ ਨੀ ਹੁੰਦਾ ਨਾ, ਘਰ ਵੀ ਜਿਵੇਂ ਬਣਾਉਣ ਲੳ ਦਾ ਮਨ ਨੀ ਕਰਦਾ ਜਿਵੇਂ ਅੰਡਾ ਭੁਰਜੀ ਹੋ ਗਿਆ ਉਹ ਵੀ ਖਾਧੀ ਹੁੰਦੀ ਹੈ ਜਿਵੇਂ ਰਾਤ ਖਾਧੀ ਹੈਗੀ ਹੈ ਮਨ ਨੀ ਕਰ ਰਿਹਾ ਅਗੇ ਖਾਂਦਾ ਆ ਬ੍ਰੈਡ ਟੋਸਟ ਖਾਣ ਦਾ ਮਨ ਨੀ ਕਰ ਰਿਹਾ, ਬੱਚੇ ਪਰਾਂਠੀ ਕਹਿ ਰਹੇ ਨੇ, ਫਿਰ ਉਹਨਾਂ ਦੇ ਮਤਲਬ ਅ ਛੋਲੇ ਨਾ ਕਾਫੀ ਟੇਸਟੀ ਹੁੰਦੇ ਨੇ ਸਾਡੇ ਇੱਥੇ ਇੱਕ ਦੁਕਾਨ ਹੈਗੀ ਏ, ਬਹੁਤ ਟੇਸਟੀ ਕੂਲੇ ਹੁੰਦੇ ਨੇ, ਉਹਨਾਂ ਦੇ ਤੇ ਬੱਚੇ ਖਾ ਲੈਂਦੇ ਨੇ, ਤੇ ਈਵਨ ਉਹਦੇ ਨਾਲ ਪੂੜੀ ਬਣਾ ਲੋ, ਭਟੂਰੇ ਬਣਾ ਲੋ ਛੋਲਿਆਂ ਦੇ ਨਾਲ
ਹਾਂ ਚਲੋ ਇਹ ਤਾਂ ਵਧੀਆ, ਹਾਂ- ਹਾਂ ਇਹ ਤੇ ਵਧੀਆ ਪਹਿਲੇ ਅਸੀਂ ਵੀ, ਸਾਡੇ ਸੰਡੇ ਹੁੰਦਾ ਨਾ ਸੰਡੇ ਹੁੰਦਾ ਹੈ, ਤੇ ਸੰਡੇ ਸਾਡੇ ਨਾਸ਼ਤਾ ਤਾਂ ਬਾਹਰੋਂ ਹੀ ਲਿਆਉਦੇ।
ਹਮ ਹ, ਚਲੋ ਠੀਕ ਹੈ ਹੈ ਮੈਂ ਤੁਹਾਨੂੰ ਫਿਰ ਫੋਨ ਕਰਦੀ ਹਾਂ ਜੀ।
ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ।